ਹੈਲੋ, ਹਾਂਜੀ ਸਤਿ ਸ੍ਰੀ ਆਕਾਲ ਜੀ। ਹੋਰ? ਤੁਸੀਂ ਠੀਕ ਓ। ਹੋਰ, ਕੀ ਕਰ ਰਏ ਸੀ?
ਕੁੱਝ ਨੀ ਬਸ ਟਹਿਲ ਰਹੇ ਸੀ ਪਾਰਕ ਚ।
ਅੱਛਾ, ਤੇ ਹੋਰ ਤੁਸੀਂ ਬੱਚੇ ਠੀਕ ਨੇ ਤੁਹਾਡੇ?
ਹਾਂਜੀ, ਠੀਕ ਨੇ
ਅੱਛਾ, ਹੋਰ ਵੀਰਾ ਲੱਗਿਆ ਹੋਇਆ ਕੰਮ?
ਹਾਂਜੀ ਲੱਗੇ ਹੋਏ ਨੇ, ਤੁਸੀਂ ਸੁਣਾਓ ਤੁਹਾਡੇ ਘਰ ਸਭ ਠੀਕ ਨੇ?
ਹਾਂਜੀ, ਹਾਂਜੀ ਸਾਡੇ ਘਰ ਸਭ ਠੀਕ ਏ ਹੋਰ ਅ ਬੱਚੇ ਲੱਗੇ ਹੋਏ ਨੇ ਪੜ੍ਹਦੇ ਨੇ ਬੱਚੇ?
ਹਾਂਜੀ, ਪੜ੍ਹਦੇ ਨੇ ਥੋੜੀਆਂ ਸ਼ਰਾਰਤਾਂ ਵੀ ਕਰਦੇ ਨੇ ਹੁਨ
ਹਾਂਜੀ।
ਹਾਂਜੀ।
ਕਿੰਨੇ ਬੱਚੇ ਨੇ ਮੈਂ ਕਿਹਾ ਤੁਹਾਡੇ?
ਤਿੰਨ ਨੇੇ।
ਅੱਛਾ। ਤਿੰਨੋਂ ਪੜ੍ਹਦੇ ਨੇ? ਅੱਛਾ ਜੀ, ਹੋਰ ਕੀ ਨਾਮ ਹੈਗਾ ਬੱਚਿਆਂ ਦਾ?
ਇੱਕ ਦਾ ਨਾਮ ਸੁਹਾਨੀ, ਇੱਕ ਦਾ ਨਾਮ ਨਵਜੀਤ, ਇੱਕ ਦਲਜੀਤ।
ਅੱਛਾ ਜੀ। ਮੇਰੇ ਵੀ ਦੋ ਬੱਚੇ ਹੈਗੇ ਨੇ, ਇੱਕ ਦਾ ਨਾਮ ਸਰਗੁਣ ਹੈਗਾ ਵੇ ਤੇ ਇੱਕ ਦਾ ਨਾਮ ਰੀਜਕ ਹੈਗਾ ਵੇ। ਤੇ ਹਾਂਜੀ, ਸਰਗੁਣ ਮੇਰੀ ਪੜ੍ਹਦੀ ਏ ਗਿਆਰਵੀਂ ਪੜ੍ਹਦੀ ਤੇ ਰਿਜਕ ਪੜ੍ਹਦਾ ਹੈਗਾ ਵੇ ਸੱਤਵੀਂ ਕਲਾਸੇ ਚੇ ਅਤੇ ਹੋਰ, ਹੋਰ ਆਂਟੀ ਠੀਕ ਹੈਗੇ ਨੇ? ਤੁਹਾਡੇ ਮੰਮੀ ਜੀ ਠੀਕ ਨੇ?
ਹਾਂਜੀ ਠੀਕ ਨੇ।
ਹਾਂਜੀ, ਮੈਂ ਸੁਣਿਆ ਸੀ ਤੁਸੀਂ ਸਿਲਾਈ ਕਰਦੇ ਹੈਗੇ ਹੋ?
ਹਾਂਜੀ।
ਅੱਛਾ ਜੀ, ਤੇ ਕੀ ਕੀ ਸਟਿਚ ਕਰ ਲੈਂਦੇ ਓ?
ਨੋਰਮਲ, ਸਿੰਪਲ ਕਾਰ ਸੂਟ ਪਾਣੇ ਵਾਸਤੇ। ਆ ਅਦਰਵਾਈਜ਼ ਬਾਕੀ ਤੇ ਹੁਣ ਵੈਸੇ ਵੀ ਕਾਕਾ ਥੋੜਾ ਛੋਟਾ ਹੋਏ ਥੋੜਾ ਕੱਟ ਕੀਤੀ ਹੋਈ ਆ ਸਿਲਾਈ।
ਅੱਛਾ ਜੀ ਤੇ ਆਪਣੇ ਸੂਟ ਤੁਸੀਂ ਬਾਹਰੋਂ ਸਵਾਉਂਦੇ ਹੋ?
ਹਾਂ ਜਦ ਦਾ ਹੁਣ ਕਾਕਾ ਛੋ ਟਾ ਤਾਂ ਬਾਹਰ ਸੁਵਾ ਰੀ ਤੇ ਪਹਿਲਾਂ ਮੈਂ ਆਪ ਹੀ ਸੀਂਦੀ।
ਅੱਛਾ ਜੀ, ਤੇ ਤੁਸੀਂ ਸਿਲਾਈ 'ਚ ਬੁਟੀਕ ਕੀਤਾ ਹੋਇਆ ਹੈ। ਪਾਪਾ ਕਿੱਥੇ ਹੈਗੇ ਨੇ?
ਸਾਰੇ
ਅੱਛਾ ਮੈਂ ਅੰਦਰ ਜਾਵਾ ਤੇ ਸੁਣਿਆ ਸੀ ਮੈਂ ਵੈਸੇ ਵੀ ਤੁਸੀਂ ਨਾ ਸਿਲਾਈ ਬੜੀ ਅੱਛੀ ਕਰ ਲੈਂਦੇ ਹੈਗੇ ਓ ਤੇ ਬਾਹਰ ਤੀ ਸੂਟ ਸੀ ਲੈਂਦੇ ਹੋਵੋਗੇ। ਹੈਲੋ।
ਹੈਲੋ।
ਹੈਲੋ ਹਾਂਜੀ। ਮੈਂ ਕਿਆ ਤੁਸੀਂ ਬਾਰ ਦੇ ਵੀ ਸੂਟ ਸੀ ਲੈਂਦੇ ਹੋਵੋਗੇ। ਤੁਸੀਂ ਗਏ ਨੀ ਐ ਸ ਵਾਰੀ ਆਪਣੇ ਪੇਕੇ ਅੱਛਾ ਤੁਸੀਂ ਪੇਕੇ ਨੀ ਗਏ ਸ ਵਾਰੀ।
ਹਾਂ ਇਸ ਵਾਰ ਨੀ ਗਈ।
ਕੇ ਕਿੱਧਰ ਹੈਗਾ ਵੇ। ਤੁਹਾਡਾ ਪੇਕੇ ਕਿੱਥੇ ਹੈਗਾ ਵੇ ਅੱਛਾ ਲੁਧਿਆਣੇ ਵੇ। ਚਲੋ ਹੋਰ ਓ ਥੇ ਕੌਣ-ਕੌਣ ਹੈਗਾ ਪੇਕੇ ਵਿੱਚ ਨਈ-ਨਈ ਮੈਂ ਕਿਆ ਮ ਤੁਹਾਡੇ ਪੇਕੇ ਵਿੱਚ ਕੌਣ ਕੌਣ ਹੈਗਾ ਵੇ?
ਮੇਰੀ ਸਿਸਟਰ ਨੇ ਇੱਕ
ਅੱਛਾ।
ਓਰ ਭਰਾ ਏ ਓਰ ਭਰਜਾਈ ਏ ਓਨਾ ਦੇ ਦੋ ਬੱਚੇ ਨੇ ਛੋਟੇ-ਛੋਟੇ
ਅੱਛਾ ਜੀ ਠੀਕ ਐ ਤੁਸੀਂ ਨਾ ਥੋੜਾ ਜਾ ਬਾਰ ਆ ਕੇ ਗੱਲ ਕਰੋ ਥੋੜ੍ਹੀ ਜੀ ਡਿਸਕਨੈਕਟ ਹੋ ਰਿਆ ਵੇ ਮੋਬਾਈਲ ਫੋਨ।
ਅੱਛਾ ਕੋਈ ਨੀ ਮੈਂ ਉੱਪਰ ਜਾ ਕੇ ਗੱਲ ਕਰ
ਹਾਂਜੀ ਲੇਕਿਨ ਫੋਨ ਕੱਟ ਨਾ ਕਰਨਾ ਤੁਸੀਂ ਨਾਲ-ਨਾਲ ਹਾਂਜੀ ਗੱਲ ਕਰਦੇ ਰੋ ਹਾਂਜੀ ਤੇ ਹੋਰ ਤੁਸੀਂ ਸੂਟ ਲੈ ਕੇ ਆਏ ਸੀ? ਹੈਲੋ-ਹੈਲੋ
ਆਏ ਮੈਨੂੰ ਕੈਂਦੇ ਵੇ ਸੀ।
ਅੱਛਾ।
ਹੂੰ।
ਅੱਛਾ ਮੈਂ ਇਸ ਵਾਰੀ ਅਸੀਂ ਘੁੰਮਣ ਗਏ ਸੀ। ਅ ਅੰਮ੍ਰਿਤ ਹਾਂਜੀ ਅੰਮ੍ਰਿਤਸਰ ਤੇ ਹਾਂਜੀ ਤੇ ਓਥੇ ਦਰਸ਼ਨ ਕੀਤੇ ਨੇ। ਦੋ-ਤਿੰਨ ਦਿਨ ਵਾਪਸ ਆ ਗਿਆ ਇੱਕ ਦਿਨ ਗਏ ਆ ਇੱਕ ਦਿਨ ਰਏ ਆ ਤੇ ਤੀਸਰੇ ਦਿਨ ਅਸੀਂ ਵਾਪਿਸ ਆ ਗਏ ਹਾਂ ਤੇ ਹੋਰ ਤੁਸੀਂ ਘੁੰਮਣ ਫਿਰਨ ਨੀ ਗਏ ਕਿੱਧਰੇ?
ਨਈ ਕਾਕਾ ਛੋਟੇ ਨਾ ਹਲੇ ਅਗਲੇ ਸਾਲ ਜਾਵਾਂਗੇ।
ਅੱਛਾ ਜੀ।
ਹਾਂਜੀ ਮੰਡੇ ਕੇ ਰੇਂਜ ਸਈ ਐ
ਹਾਂਜੀ-ਹਾਂਜੀ ਠੀਕ ਆ ਰਈ ਆ ਹੁਣ। ਤੇ ਹੋਰ ਤੁਸੀਂ ਸ ਸਟਿਚਿੰਗ ਵਿੱਚ ਅੱਛਾ ਕੀ-ਕੀ ਸੀ ਲੈਂਦੇ ਓ ਸਿਲਾਈ ਵਿੱਚ?
ਸਲਵਾਰ ਸੂਟ, ਪਲਾਜੋ ਸੂਟ, ਔਰ ‌ਔਰ ਫਰਾਕ ਸੂਟ
ਅੱਛ ਅੱਛਾ ਜੀ ਚਲੋ, ਮੈਂ ਆਵਾਂਗੀ ਤੁਹਾਡੇ ਘਰ ਤੇ ਤੁਸੀਂ ਫੇਰ ਮੈਨੂੰ ਵੀ ਸੀ ਕੇ ਦੇਣਾ ਇੱਕ ਸੂਟ ਠੀਕ ਹੈ। ਹਾਂਜੀ, ਮੈਂ ਦੇਖਾਂ ਤੁਹਾਡੀ ਸਿਲਾਈ ਦੇਖਣੀ ਹੈ ਮੈਂ ਮੈਂ ਤੇ ਸੁਨਿਆ ਹੋਇਆ, ਤੁਹਾਡੀ ਸਿਲਾਈ ਬੌਤ ਵਧੀਆ ਹੈਗੀ ਏ। ਤੁਸੀਂ ਸੀਂਦੇ ਰਹਿੰਦੇ ਹੋਵੋਗੇ ਨਾ ਪਹਿਲੇ ਕਿਸੇ ਟਾਈਮ ਤੇ ਹਾਂਜੀ, ਮੈਨੂੰ ਸੂਟ ਆਪਨੇ ਦਿਖਾ ਦੇਨਾ ਜੇ ਤੁਸੀਂ ਸੀ ਸਕਦੇ ਹੋ ਤੇ ਠੀਕ ਹੈ, ਨ‌ਈ ਤੇ ਫੇਰ ਮੈਨੂੰ ਨਾ ਸੂਟ ਦੀ ਕਟਿੰਗ ਕਰਕੇ ਦੇ ਦੇਨਾ, ਠੀਕ ਹੈ। ਹਾਂਜੀ ਤੁਹਾਡੇ ਸੂਟ ਦੀ ਸਟਿਚਿੰਗ ਨਾ ਬਹੁਤ ਵਧੀਆ ਹੁੰਦੀ ਹੈਗੀ ਹੈ।
ਹਾਂ, ਸਹੀ ਕਹਿ ਰਹੇ ਹੋ।
ਹਾਂਜੀ--ਤੇ ਹੋਰ ਤੁਸੀਂ ਕੀ ਬਨਾਇਆ। ਰੋਟੀ, ਸਬਜ਼ੀ ਬਨਾ ਲਈ ਹੈ।
ਨ‌ਈ ਹਲੇ ਬਣਾ ਨੀ ਹੈਗੇ ਇਹ ਪਤਾ ਨੀ ਕਿੱਧਰ ਚਲੇ ਗਏ ਨੇ
ਹੁਨੇ ਆਂਦੇ ਨੇ ਫੇਰ ਜਾਨੇ ਬਜ਼ਾਰ। ਸਬਜ਼ੀ ਲੈ ਕੇ ਆਨੀ
ਅੱਛਾ, ਅੱਛਾ ਤੇ ਚਲੋ, ਮੈਂ ਹੁਨ ਇਸ ਟਾਈਮ ਰੋਟੀ ਸਬਜ਼ੀ ਬਨਾਨ ਈ ਲੱਗੀ ਆਂ। ਪਿੰਡੀ ਲੈ ਕੇ ਆਈ ਹੋਈ ਆ ਕ ਬਸ, ਤੜਕਾ ਲਗਾਨਾ ਹੈਗਾ ਵੇ। ਤੁਸੀਂ ਭਿੰਡੀ ਬਹੁਤ ਵਧੀਆ ਬਨਾਨ ਤੇ ਹੈਗੀ ਹੋ‌ਏ ਹੈ ਨਾ
ਹਾਂਜੀ
ਹਾਂਜੀ ਤੇ ਭਿੰਡੀ ਵਿੱਚ ਪਾਨੀ ਅ ਮਤਲਬ। ਇੱਕਦਮ ਫਰਾਈ ਰੱਖਦੇ ਹੈਗੇ ਓ ਭਿੰਡੀ ਉਨੂੰ ਢੱਕ ਕੇ ਬਨਾਦੇ ਹੋਏ ਯਾ ਬਿਨਾਂ ਟੱਕ ਕੇ।
ਹਾਂ, ਬਿਨਾਂ ਟੱਕਕੇ ਹੀ ਬਨ ਜਾਂਦੀ ਆ, ਵੈਸੇ ਤੇੈ ਬਿਨਾਂ ਟੱਕਕੇ ਹੀ ਬਨਾ ਲੈਂਦੇ।
ਅੱਛਾ-ਅੱਛਾ। ਬਿਨਾਂ ਟੱਕਕੇ ਬਣ ਜਾਂਦੇ ਐ। ਚਲੋ, ਮੈਂ ਵੀ ਇਸੇ ਤਰ੍ਹਾਂ ਟਰਾਈ ਕਰਕੇ ਦੇਖਾਂਗੀ। ਕਿਉਂਕਿ ਜਦੋਂ ਮੈਂ ਭਿੰਡੀ ਬਨਾਨੀ ਆ ਨਾ ਤੇ ਥੋੜਾ ਜਿਹਾ ਪਾਨੀ-ਪਾਨੀ, ਲੇਸਲੀ-ਲੇਸਲੀ ਜੀ ਹੋ ਜਾਂਦੀ ਏ, ਢੱਕ ਕੇ ਬਣਾਈ
ਨ‌ਈ- ਨ‌ਈ। ਮੈਂ ਟੱਕ ਕੇ ਨੀ ਬਨਾਦੀ, ਉਹ ਫੇਰ ਸਾਫ਼ ਹੋ ਜਾਂਦੇ ਤਾਂ ਕਰਕੇ ਤੇ ਮੈਂ ਬਿਨਾਂ ਪੱਕੇ ਵੈਸੇ ਵੀ ਓ ਜਲਦੀ ਬਨ ਜਾਂਦੀ ਏ। ਦਸ, ਪੰਦਰਾਂ ਮਿੰਟ ਚ ਬਣ ਜਾਂਦੀ ਏ। ਅਗਰ ਟਕ ਕੇ ਬਨਾਓਗੇ ਤੇ ਫੇਰ ਜਲਦੀ ਹੋ ਜਾਂਦੀ ਆ, ਫੇਰ ਓ ਲੇਸ ਵੀ ਛੋੜ ਦਿੰਦੀ ਆ।
ਅੱਛਾ-ਅੱਛਾ। ਚਲੋ, ਕੋਈ ਨੀ ਹਾਂਜੀ, ਮੈਂ ਹੁਨੇ ਥੋੜ੍ਹੀ ਦੇਰ ਤੱਕਰ ਬਨਾਵਾਂਗੀ। ਹਾਂਜੀ, ਤੇ ਹੋਰ ਅ ਹੋਰ ਦੱਸੋ, ਫੇਰ ਕੀ ਕਰ ਰਹੇ ਸੀ? ਹੁਨ
ਕੁਛ ਨੀ ਸੋਚਦੀ ਪਈ ਆ, ਮੈਂ ਵੀ ਕੀ ਬਨਾਵਾਂ, ਕੁਛ ਸਮਝ ਈ ਨੀ ਆ ਰਿਹਾ।
ਅੱਛਾ। ਚਲੋ, ਕੋਈ ਗੱਲ ਨੀ। ਤੁਹੀਂ ਸਬਜੀ ਬਨਾ--ਦੇਖ ਲੈਣਾ, ਸੋਚ ਲੈਣਾ ਕੀ ਬਨਾਨਾ ਜੇ। ਠੀਕ ਹੈ। ਹਾਂ, ਤੇ ਬੱਚੇ ਆਏ ਨੇ, ਕੋਈ ਨਾ ਹੁਨ
ਨ‌ਈ, ਆ ਗਿਆ ਸੀ। ਲਵਜੀਤ ਆ ਗਿਆ ਸੀ, ਸੁਹਾਨੀ ਵੀ‌ ਦੇਖਦੀ ਹਾਂ ਬਾਹਰ ਹਾਂਜੀ, ਆ ਰਹੀਆਂ।
ਅੱਛਾ ਜੀ, ਕੋਈ ਨੀ ਤੁਸੀਂ ਟੈਨ ਮਿੰਨਟ ਹੋਣ ਦੋ ਤੇ ਫੇਰ ਆਪਣਾ, ਨਿਕਲਣਾ ਠੀਕ ਐ, ਹਾਂਜੀ। ਤੇ ਹੋਰ ਲੱਭੂ, ਕੀ ਕਰ ਰਹੇ ਨੇ ਬੱਚੇ ਇਸ ਟਾਈਮ?
ਲਬਜੀਤ ਖੇਲ ਰਿਹਾ ਵਾ, ਸੁਹਾਣੀ ਵੀ ਛੋਟਾ ਕਾਕਾ ਮੈਨੂੰ ਲਗਦਾ ਰੋਂਦਾ ਨਾ ਹੋਵੇ।
ਅੱਛਾ, ਕਾਕਾ ਨੀਚੇ ਹੀ ਹੈਗਾ ਵੇ। ਅੱਛਾ, ਬਸ ਟੂ-ਥ੍ਰਰੀ ਮਿੰਨਤ ਹੋਰ ਹੈ, ਚਲੋ ਕੋਈ ਕਾਕਾ ਸੰਭਾਲ ਲੇਗੀ, ਆਂਟੀ ਨੀਚੇ ਹੀ ਹੋਣੇ ਨੇ।
ਹਾਂ, ਮੰਮੀ ਨੀਚੇ ਨੇ।
ਅੱਛਾ- ਅੱਛਾ, ਚਲੋ। ਹੋਰ ਸਭ ਠੀਕ ਠਾਕ ਨੇ ਉੱਧਰ?
ਹਮ, ਤੁਹਾਡੇ ਪੇਕਿਆ? ਹਾਂ, ਓ ਵੀ ਠੀਕ ਨੇ।
ਅੱਛਾ, ਉਹਨਾਂ ਦੀ ਮੰਮੀ ਠੀਕ ਹੈਗੇ ਨੇ?
ਹਾਂਜੀ।
ਹਾਂਜੀ, ਚਲੋ। ਹੋਰ, ਮੈਂ ਉਹਨਾਂ ਨੂੰ ਫੋਨ ਕਰਨਾ ਸੀ ਕਿਹਾ ਹੋਇਆ ਸੀ, ਤੁਹਾਨੂੰ ਦੱਸਿਆ ਸੀ ਉਹਨਾਂ ਨੂੰ ਕੁਛ ਮੈਂ ਦੱਸਣਾ ਸੀ। ਕਿਹਾ ਸੀ ਤੁਹਾਨੂੰ।
ਟਾਈਮ ਹੀ ਨੀ ਲੱਗਿਆ, ਉਹ ਪੇਕੇ ਗਏ ਹੋਏ ਸੀ ਆਪਣੇ, ਫਿਰ ਹੁਣੇ ਆਏ ਨੇ, ਦੋ -ਚਾਰ ਦਿਨ ਹੋਏ ਨੇ‌। ਫਿਰ ਹਲੇੇ, ਗੱਲ ਹੀ ਨਹੀਂ ਹੋਈ।
ਅੱਛਾ- ਅੱਛਾ, ਚਲੋ, ਕੋਈ ਗੱਲ ਨੀ। ਤੁਸੀਂ ਜਦੋਂ ਟਾਈਮ ਉਹਨਾ ਨੂੰ ਲੱਗੇਗਾ ਨਾ, ਤੁਹਾਨੂੰ ਵੀ ਤੇ ਉਹਨਾ ਨੂੰ ਵੀ ਤੇ ਗੱਲ ਜ਼ਰੂਰ ਕਰਨਾ ਉਹਨਾਂ ਨੂੰ ਐ ਵਾਲੀ ਠੀਕ ਐ।
ਹਾਂਜੀ-ਹਾਂਜੀ
ਹਾਂ, ਤੇ ਮੈਂ ਨਾ ਸੂਟ ਲਏ ਹੈਗੇ ਨੇ, ਤਿੰਨ -ਚਾਰ ਸੂਟ ਲੈ ਕੇ ਆਈ ਸੀ ਮੈਂ ਅੰਬਰਸਰ ਤੋਂ ਵੇਚਣ ਵਾਸਤੇ, ਜੇ ਤੁਸੀਂ ਲੈਣੇ ਹੈਗੇ ਨੇ ਤੇ ਇੱਕ ਵਾਰੀ ਵੇਖ ਜਾਣਾ, ਆ ਕੇ ਚੱਕਰ ਲਗਾ ਲੈਣਾ, ਇੱਕ- ਅੱਧਾ ਸੂਟ ਲੈ ਲੈਣਾ।
ਆਵਾਂਗੇ।
ਹਾਂਜੀ। ਚਿਕਨ ਦੀ ਕਢਾਈ ਵਾਲੇ ਸੂਟ ਹੈਗੇ ਨੇ। ਬੜੇ ਸੋਹਣੇ- ਸੋਹਣੇ ਰੰਗ ਹੈਗੇ ਨੇ ਉਹਦੇ।
ਉਹਨੇ ਇੱਕ-ਦੋ ਫੋਟੋ ਖਿੱਚ ਕੇ ਕਹਿ ਰਹੇ ਸੀ ਭੇਜ ਦੇਦੇ ਇੱਕ -ਅੱਧੀ ਫੋਟੋ। ਹੁਣ ਏਨੀ ਦੂਰ ਚੱਕਰ ਕਿੱਥੇ ਲੱਗਦਾ, ਤੁਹਾਡਾ ਘਰ ਬਾਰ ਦੂਰ ਵੀ ਤੇ ਬੜੀ ਹੈ ਨਾ।
ਹਾਂਜੀ। ਚਲੋ ਕੋਈ ਗੱਲ ਨੀ ਮੈਂ ਨਾ, ਥੋੜੀ ਦੇਰ ਤੱਕ ਤੁਹਾਨੂੰ ਸੂਟਾਂ ਦੀ ਫੋਟੋ, ਖਿੱਚ ਕੇ ਨਾ ਭੇਜ ਦਾਂਗੀ, ਜਿਹੜਾ ਤੁਹਾਨੂੰ ਪਸੰਦ
ਜਾਣਾ, ਕਲਰ ਥੋੜਾ ਸਈ- ਸਈ ਆਏ। ਲੈਟ ਨਾਲ ਕਲਰ ਨੀ ਆਂਦਾ, ਬਾਕੀ-ਬਾਕੀ ਮੈਂ ਦੇਖ ਖਾਂਗੀਂ, ਆ ਟਰਾਈ ਮਾਰਾਂਗੀ, ਘਰ ਆ ਕੇ ਦੱਸਾਂਗੇ।
ਹਾਂਜੀ-ਹਾਂਜੀ ਪ੍ਰਿੰਟ ਬਹੁਤ ਸੋਹਣੇ-ਸੋਹਣੇ ਹੈਗੇ ਨੇ ਕਮੀਜ਼ਾਂ ਦੇ। ਸ ਫੁੱਲਾਂ ਆਲੇ।
ਮੈਨੂੰ ਥੋੜਾ ਐਡੀਆ ਹੋ ਜਾਂਦਾ।
ਅੱਛਾ ਜੀ, ਚਲੋ ਕੋਈ ਨਹੀਂ ਮੈਂ ਨਾ ਥੋੜ੍ਹੀ ਦੇਰ ਤਾਕਨ ਤੁਹਾਨੂੰ ਫੋਟੋ ਖਿੱਚ ਕੇ ਭੇਜਾਂਗੀ। ਤੇ ਤੁਸੀਂ ਦੇਖ ਲੈਣਾ, ਸ਼ਰਟਾਂ ਦੇ ਰੰਗ ਬੜੇ ਸੋਹਣੇ- ਸੋਹਣੇ ਹੈਗੇ ਨੇ ਉਦੇ ਵਿੱਚ। ਕਲਰਫੁਲ ਸ਼ਰਟ ਹੈਗੀ ਐਂ, ਪਿੰਕ ਔਰ ਆਪਣਾ ਕੋ ਚਿਕਨ ਦੀ ਕਢਾਈ ਵਾਲਾ ਪਜਾਮਾ ਹੈਗਾ ਵੈ, ਬਹੁਤ ਸੋਹਣਾ ਲੱਗਦਾ।
ਚਲੋ ਠੀਕ ਹੈ, ਹੈ ਮੈਂ ਰੱਖਦੀ ਹਾਂ।
ਤੇ ਹਾਂ ਮੰਗਵਾ ਲੈਣਾ ਤੁਸੀਂ। ਚਲੋ ਠੀਕ ਹੈ, ਹਾਂਜੀ ਠੀਕ ਹੈ, ਰੱਖਨੇ ਆਂ ਜੀ ਓਕੇ ਬਾਏ।